ਹੈਲੋ ਦੀਦੀ, ਕਿਵੇਂ ਹੋ? ਵਧੀਆ, ਤੁਸੀਂ ਦੱਸੋ
ਵਧੀਆ -ਵਧੀਆ ਲੱਗ ਗਿਆ ਬਾਬਾ ਬੋਲਣ।
ਹਾਂਜੀ ਬਸ ਸ਼ਾਮ ਤਾਂ ਹੋ ਗਈ ਸੀ, ਬੋਲਣਾ ਹੀ ਸੀ ਬਾਬੇ ਨੇ।
ਹਾਂ ਇਸ ਟਾਈਮ ਪਾਠ ਹੋ ਲੱਗ ਜਾਂਦਾ ਐ, ਰਹਿਰਾਸ ਦਾ।
ਹੂੰ ਫੇਰ ਸਾਡੇ ਤਾਂ ਸਾਮ ਸਾਰਿਆਂ ਦਾ ਹੀ ਹੁੰਦਾ, ਸ਼ਾਮ ਸਵੇਰ ਤਾਂ।
ਹੂੰ, ਸਾਡੇ ਵੀ ਇਹੀ ਹੁੰਦਾ।
ਕਿੰਨਾ ਟਾਈਮ ਹੋ ਗਿਆ।
ਸੱਤ ਵੱਜ ਗਏ ਹੋਣੇ, ਅੱਠ ਵੱਜਣ ਵਾਲੇ ਨੇ।
ਅੱਜ ਤਾਂ ਲੇਟ ਬੋਲ ਰਿਆ ਬਾਬਾ ਵੈਸੇ ਤੇ ਛੇ ਕੁ ਵਜੇ ਹੁੰਦਾ ਆ ਪਾਠ
ਸਾਡੇ ਵੀ ਸੱਤ ਵਜੇ ਬੋਲਦਾ ਪੂਰੇ ਸੱਤ ਵਜੇ
ਅੱਛਾ ਚਲੋ ਵਧੀਆ ਆ ਰੱਬ ਦਾ ਨਾਮ ਤਾਂ ਸੁਣ ਜੇ ਕੰਨਾਂ ਨੂੰ
ਸਹੀ ਗੱਲ ਹੈ ਹੋਰ ਦੱਸੋ ਕਿਤੇ ਗਏ ਨੀ ਘੁੰਮਣ ਘਾਮਣ
ਬਸ ਦੀਦੀ ਕਿੱਥੇ ਜਾਣਾ ਗਰਮੀ ਤਾਂ ਇੰਨੀ ਪੈ ਰਹੀ ਹੈ
ਹੂੰ
ਹੂੰ ਬੂਆ ਤੇ ਜਾ ਕੇ ਆਈ ਸੀ ਸੈਟਰਡੇ ਨੂੰ
ਹਾਂ ਸੱਚ ਤੇਰਾ ਬ੍ਰਦਰ ਆਇਆ
ਉਹ ਆਇਆ ਸੀ ਦਸ ਦਿਨਾਂ ਦੀ ਛੁੱਟੀ ਆਇਆ ਪੰਦਰਾਂ ਦੀ
ਅੱਛਾ
ਹੂੰ ਫੇਰ ਵਗ ਜੂਗਾ
ਯੂਨੀਫਾਰਮ ਵੀ ਪਾ ਕੇ ਆਇਆ ਸੀ
ਹਾਂਜੀ ਯੂਨੀਫਾਰਮ ਹੀ ਪਾ ਕੇ ਆਏ ਸੀ ਪਾ ਕੇ ਤਾਂ ਉਹ ਕੈਜੂਅਲ ਆਏ ਸੀ ਬੁਆ ਕਹਿੰਦੀ ਮੈਨੂੰ ਨੀ ਪਤਾ ਤੂੰ ਵਰਦੀ ਪਾ ਕੇ ਜਿੱਥੋਂ ਮਰਜੀ ਫੇਰ ਉਹਹਨੇ ਗੱਡੀ ਚ ਚੇਂਜ ਕੀਤਾ ਫੇਰ ਆਇਆ
ਅੱਛਾ
ਹਾਂ ਫਿਰ ਉਹਦਾ ਵੈਲਕਮ ਕੀਤਾ ਸੀ ਨਾ ਵੀਡੀਓਜ਼ ਬਣਾਈਆਂ ਸੀ ਵੀ ਫੌਜ ਚ ਆਇਆ
ਹੂੰ ਹੂੰ
ਹੂੰ ਤਾਂ ਕਰਕੇ
ਬੱਸ ਬਧਰੀ ਜਮਾ ਸੀਰਾ ਲਾਵਾ
ਹੋਰ ਇੰਨੀ ਗਰਮੀ ਚ ਇੰਨੀ ਮੋਟੀ ਵਰਦੀ ਪਵਾ ਤੀ ਵਿਚਾਰੇ ਨੂੰ
ਹੰ
ਡੇ ਡੇ ਬੂਟ ਦੀ
ਪ੍ਰਿਭੂ ਆਗੀ ਗੁੜੀਆਂ ਨੇ ਕਾ ਰੱਖਾ ਥਾ।
ਇੱਕ ਤ ਨੇ ਤੋ ਮਿੱਡੀ ਜੀ ਪਾ ਰਖੀ ਥੀ, ਇੱਕ ਨੇ ਜੀਨ ਟੋਪ ਪਾ ਰਖਿਆ ਥਾਂ।
ਅੱਛਾ ਇਸ ਵਾਰ ਲੈ ਕੇ ਇਨਾ ਮੈਕਸੀ
ਹੂੰ।
ਮੈਂ ਕਿਆ ਇਸ ਵਾਰ ਨੀ ਲੈ ਕੇ ਆਈ ਆਂ ਮੈਕਸੀਆਂ
ਲਾਈਆਂ ਤੇ ਹੋਣੀਆਂ, ਪਾਈਆਂ ਨੀ
ਅੱਛਾ
ਹੱਮ
ਪਾ ਲੂੰਗੀ ਕਦੇ
ਵੀਰੇ ਦੀ ਤਾਂ ਨੇੜੇ ਈ ਔ ਹੋ ਗਈ ਜੋਬ ਲੱਗੀ ਪੈਲਾਂ ਤਾਂ ਟ੍ਰੇਨਿੰਗ ਤਾਂ ਔਦੀ ਮੈਨੂੰ ਲੱਗਦਾ ਉ ਪ੍ਰਦੇਸ਼ ਚ ਹੀ ਹਰਿਆਣੇ ਚ ਹਿਸਾਰ ਹੋਈ ਆ।
ਹਿਸਾਰ ਹਿਸਾਰ ਦੀ ਮੇਰੀ ਫਰੈਂਡ ਹੈ।
ਔਥੇ ਹੋਈ ਆ ਤੇ ਵਾ ਵੀ ਪਤਾ ਕੀ ਆ ਬਸ ਗੇਮਸ ਖਡਾਣੀਆਂ ਨੇ ਕ ਤੇ ਕਦੇ ਟਾਈਮ ਪੇ ਚਲਾਣਾ ਬਸ।
ਔ ਆ ਕੋਚ ਦੇ ਟਾਈਪ ਚ ਹੋਂਗੇ ਨਾ ਕਿਉਂਕਿ ਇਹਦੇ ਕੋਲ ਗੇਮ ਸੀਗੀ।
ਹਾਂ
ਤਾਂ ਕਰਕੇ
ਹੂੰ, ਜੋਬ ਤਾਂ ਚੱਲ ਵਧੀਆ ਮਿਲ ਗੀ। ਵੈਸੇ ਤਾਂ ਚਾਰ ਸੌ ਸਾਲ ਦੀ ਅਗਨੀਵਰ ਦੀ ਪਰ ਵੀਰਾ ਕਹਿੰਦਾ ਮੈਂ ਤਾਂ ਕਰੂੰਗਾ ਸਤਾਰਾਂ ਅਠਾਰਾਂ ਸਾਲ
ਅੱਗੇ-ਅੱਗੇ ਵਧਾ ਸਕਦੇ ਆਂ
ਹਾਂ-ਹਾਂ ਜਿੰਨੀ ਮਰਜੀ ਤੇ
ਹੂੰ, ਬਟ ਜਿਹੜੇ ਅਗਨੀ ਵੀਰ ਚ ਜਾਂਦੇ ਨੇ ਕੱਲੇ ਉਹਨਾਂ ਦੀ ਹੁੰਦੀ ਆ ਚਾਰ ਸਾਲ ਦੀ
ਹਾਂ, ਵੀਰਾ ਅਗਨੀਵੀਰ ਚ ਈ ਆਂ ਪਰ ਵੀਰਾ ਕਹਿੰਦੈ ਮੈਂ ਵਧਾਊਂਗਾ ਕਹਿੰਦਾ ਚਾਰ ਸਾਲ ਚ ਕੀ ਹੁੰਦਾ ਆ।
ਕੁਛ ਵੀ ਨੀ ਕੀ ਪਤਾ ਲੱਗਦਾ ਬੰਦੇ ਨੂੰ
ਚੰਗਾ ਹੀ ਫਿਊਚਰ ਸੈਟ ਕਰੂੰਗਾ ਉਹਨਾਂ ਦੀ ਫ੍ਰਰੀ ਪੜ੍ਹਾਈ ਹੋਊਗੀ ਫ੍ਰਰੀ ਮੈਡੀਕਲ ਹੋਊਗਾ। ਸਾਰਾ ਕੁਝ ਜਦੋਂ ਕਾਲਜ ਚ ਲੱਗੇ ਫੇਰ ਰਿਟਾਇਰਮੈਂਟ ਲਊਗਾ।
ਚਲੋ ਵਧੀਆ ਇੱਕ ਤਾਂ ਠੀਕ ਨਿਕਲਿਆ ਤਿੰਨਾਂ ਚੋਂ
ਹੂੰ।
ਬਾਕੀ ਦੋਆਂ ਦਾ ਪਤਾ ਨੀ ਹਜੇ
ਦੂਈ ਤਾਂ ਨੀਟ ਦਾ ਪੇਪਰ ਦੇਣਾ ਸੀ ਦੋ ਵਾਰ ਤਾਂ ਲੀਕ ਹੋ ਗਿਆ
ਅੱਛਾ।
ਮਪਿਆਂ ਨੇ ਤੂੰ ਸਟਰੀਮ ਚੇਂਜ ਕਰ ਲਾ
ਸਹੀ ਆ ਹਾਂ
ਹੋਰ ਨੀਟ ਦਾ ਪੇਪਰ ਕ ਚੱਜ ਨਾਲ ਹੁੰਦਾ ਈ ਨੀ ਹੈਗਾ ਲੀਕ ਹੀ ਹੋਈ ਜਾਂਦਾ ਬਾਰ-ਬਾਰ
ਲਿਕ ਤਾਂ ਫੇਰ ਪਿੱਛੋਂ ਮਾਰ ਪੈਂਦੀ ਆ ਨਾ
ਹੋਰ ਏਨਾਂ ਤੋਂ ਨਾ ਇੱਕ ਪੇਪਰ ਨਈ ਸਾਂਭਿਆ ਜਾਂਦਾ
ਹਾਂ, ਸਿਸਟਮ ਨੀ ਵਧੀਆ ਹੈਗਾ।
ਹੋਰ
ਤੁਹਾਡੇ ਫੋਮ ਭਰਦੇ ਭਗਵੰਤ ਮਾਨ ਵਾਲੇ
ਹਜ਼ਾਰ ਵਾਲੇ, ਅ ਵ ਕਿਆਂ ਦੇ ਤਾਂ ਮਤਲਬ ਸਾਡੇ ਤਾਂ ਪਿੰਡ ਵਿੱਚ ਅਲੱਗ-ਅਲੱਗ ਵਾਰਡ ਵੰਡੇ ਹੋਏ ਆ ਨਾ। ਸਾਡੇ ਆਲਾ ਤਾਂ ਉੱਧਰ ਆ ਜਿੱਦੇ ਅਸੀਂ ਪੈਲਾਂ ਰਹਿੰਦੇ ਸੀ ਉੱਧਰਲੇ ਕਾਂਟੀ ਆ ਉਹ ਭਰਨਗੇ ਪਤਾ ਨੀ ਮੰਮਾ ਭਰਾ ਕੇ ਆਏਂ ਆਂ ਕਿ ਨਾ ਹਮਅਅ।
ਚੱਲ ਦੇਖ ਹਾਂ ਸਾਡੇ ਭਰਤੇ
ਅੱਛਾ ਚਲੋ ਵਧੀਆ ਆ ਜਾਣਗੇ ਹਾਏ ਮਹੀਨੇ ਹਜ਼ਾਰ ਰੁਪਆ ਤੁਹਾਡਾ ਵੀ ਭਰਿਆ ਗਿਆ ਦੀਦੀ
ਕਿਵੇਂ
ਆਵਾਜ਼ ਨਹੀਂੀ ਆ ਰਹੀ
ਔਲਾਈ ਆਨਲਾਈਨ ਕਰਵਾਣੇ ਹੋਣਗੇ ਹਜੇ ਤਾਂ
ਅੱਛਾ ਔਨਲਾਈਨ ਵੀ ਕਰਵਾਉਣੇ ਪੈਂਦੇ ਆ ਇਹ
ਹਾਂ ਜਦੋਂ ਆਪਾਂ ਔਨਲਾਈਨ ਕਰਵਾਵਾਂਗੇ ਹਨਾ ਹਮ ਹ ਜਦੋਂ ਆਪਾਂ ਓਨਲਾਈਨ ਕਰਵਾਵਾਂਗੇ ਨਾ ਤਾਂ ਆਪਣੇ ਕੋਲ ਇੱਕ ਰੁਪਏ ਆਊਗਾ ਜਦੋਂ ਔਨਲਾਈਨ ਕਰਜੂਗਾ ਫੇਰ ਆਪਾਂ ਨੂੰ ਪਤਾ ਲੱਗ ਜੂਗਾ ਵੀ ਆਪਣੇ ਕੋਲ ਆ ਗ ਜਿਵੇਂ ਇਹਦੇ ਵਿੱਚ ਦੋ ਰੁਪਏ ਆਉਂਦੇ ਨੇ ਐਵੇਂ ਉਹਦੇ ਵਿੱਚ ਇੱਕ ਰੁਪਆਗਾ ਹਾਂ ਤਾਂ ਕਰਕੇ ਹੋਰ ਰੋਟੀ ਰੂਟੀ
ਕ ਔਨਲਾਈਨ ਕਿੱਥੇ ਕਰਾਉਣਾ ਪੈੜਾ ਆ
ਆ ਓਨਲਾਈਨ ਵੀ ਕਰਨਗੀਆਂ ਆਂਗਲਵਾੜੀ ਵਾਲੀੀਆਂ
ਹਾਂ ਬਣ ਰਹੀਆਂ ਨਚੇ ਤੁਸੀਂ ਦੱਸੋ ਬੜੀ ਬਣਨੀ ਆ
ਹਾਂ।
ਅੱਛਾ ਸਾਡੇ ਤਾਂ ਮਤਲਬ ਉਹ ਹੋ ਰਹੀ ਹੈ ਕੋਈ ਵੀ ਪਰ ਜਿਹੜੇ ਮੈਂਬਰ ਨੇ ਸਾਡੇ ਪਿੰਡ ਦੇ ਨਾ ਉਹਨਾਂ ਨੇ ਤਾਂ ਆਪਣੇ ਘਰ ਵਾਲੀਆਂ ਹੀ ਰੱਖ ਲਈਆਂ ਪੈਸੇ ਮਿਲ ਰਹੇ ਆ ਨਾ ਫਾਰਮ ਭਰਨ ਕੇ।
ਹਮ ਸਹੀ ਹੈ
ਆਪ ਇਿੱਥੇ ਕੌਣ ਬੋਲ ਰਹੇ ਆ
ਇਹ ਆ ਸੀਮੀਿੰ ਹੋਣੀ ਆ ਉਹ ਕ ਆ
ਹਾਂ ਸਭ ਵਧੀਆ ਤੁਸੀਂ ਦੱਸੋ ਅਧ ਦੀ ਜਿਹੜੀ ਤੁਸੀਂ ਮੈਨੂੰ ਕਾਲ ਕਰੀ ਸੀ ਹਨਾ
ਹੈਂ ਜਾਂਦੇ ਜਾਂਦੇ ਹਾਂ ਹਾਂ ਹਾਂ ਹੁੰਦੀ ਹਾਂ
ਅੱਛਾ ਮਤਲਬ ਜਿਹੜੀ ਆਪਾਂ ਕਰਦੇ ਹਾਂ ਉਹ ਹੁੰਦੀ ਆ
ਉਹ ਹੁੰਦੀ ਆ
ਫਿਰ ਉਹਦੇ ਪੈਸੇ ਵੀ ਨਹੀਂੀ ਆਉਂਦੇ
ਆਉਣਗੇ ਬਟ ਉਹ
ਐਡ ਨਹੀਂ ਹੁੰਦੀ ਅੱਛੀ ਠੀਕ ਆ ਇਦਾ ਕੌਣ ਬੋਲ ਰਹੇ ਹੋ ਕਿਸ ਕੀ ਆਵਾਜ਼ ਆ
ਸਰਦਾਗਾ ਅੱਠ ਵਜੇ ਅੱਜ ਤਾਂ ਫੁੱਫੜ ਨੂੰ ਨੀਂਦਾ ਨੀ ਆ ਗਈ ਰਾਰਾ ਉਰੀਆ ਉਰੀਆ ਬ ਹੈਲੋ ਮੈਂ ਕਿ ਹੋ ਰਹੀ ਆ
ਅੱਛਾ ਨਨੂ ਹੋਰੀ ਆ
ਹਮ ਹੁਣ ਆ ਰਹੀ ਆ ਅੱਛਾ ਉਹ ਨੈਟਵਰਕ ਘਟੀ ਜਾਂਦਾ ਵਿੱਚ ਵਿਚ ਤਾਂ
ਮੈਂ ਤਾਂ ਕੋਠੇ ਤੇ ਚੜ੍ਹੀ ਹੋਈ ਹਾਂ ਮੇਰਾ ਤਾਂ ਇਹਨ ਫੁੱਲ ਚੱਲ ਰਿਹਾ ਫਾਈਲ ਜੀ
ਹ
ਅੱਛਾ ਵਾਈਫਾਈ ਦਾ ਤਾਂ ਕਦੇ -ਕਦੇ ਖੜ ਜਾਂਦਾ ਆ ਹਨਾ।
ਹਾਂ
ਹੂੰ ਸਾਡੇ ਵਾਲਿਆਂ ਨੇ ਵੀ ਰਿਚਾਰਜ ਕਰਾ ਲਿਆ ਫਾਈਵ ਜੀ ਆ ਨੈੱਟ ਚੱਲਦਾ ਨੀ ਬੇਚਾਰਿਆਂ ਦਾ
ਅੱਛਾ ਕੱਲ ਗਿੱਪੀ ਗਰੇਵਾਲ ਆਇਆ ਹੋਇਆ ਸੀਗਾ।
ਹਾਂ ਹਨ ਨਾ ਪਟਿਆਲੇ
ਦੇਖੀ ਕਿੰਨੀ ਮਾੜੀ ਕਿਸਮਤ ਆ। ਹੂੰ ਕਿੰਨੀ ਮਾੜੀ ਸੀ ਕਿਸਮਤ ਆ ਮੈਂ ਕਿਹਾ।
ਹੂੰ ਚੱਲ ਕੋਈ ਨਾ ਦੁਬਾਰੇ ਆਜੂਗਾ।
ਸਾਇਦ ਆਵੇ।
ਹੂੰ ਸਿੰਗਰ ਤਾਂ ਆਉਂਦੇ ਹੀ ਰਹਿੰਦੇ।
ਹਾਂ ਜ ਤਾਂ ਰਹਿੰਦੇ ਨੇ ਪਰ ਟਾਈਮਿੰਗ ਨ ਨਾ ਸੈੱਟ ਹੈਗੀ ਇਹਨਾਂ ਦੀ
ਹੂੰ ਆਉਂਦੇ ਹੀ ਰਾਤ ਨੂੰ ਰਾਤ ਨੂੰ ਆਪਣੇ ਵਰਗੇ ਜਾ ਨੀ ਸਕਦੇ।
ਜਾ ਨ੍ਹੀ ਨ੍ਹ ਸੱਕਦੇ
ਸਾਡੇ ਮੁੰਡੇ ਤਾਂ ਫਿਰ ਵੀ ਬਾਗ ਜਾਂਦੇ ਆ।
ਸਹੀ ਆ
ਹੋਰ ਸੁਣਾਓ?
ਹੋਰ ਵਧੀਆ ਤੁਸੀਂ ਦੱਸੋ ਪਤਾ ਨਹੀਂ ਹੈ।
ਤੁਸੀਂ ਨੀ ਗਏ ਕਿਤੇ ਘੁੰਮਣ
ਹਾਂ
ਲੈ ਕਿਤੇ ਤਾਂ ਬਗ ਜਾਂਦੇ ਇੰਨੀ ਛੁੱਟੀਆਂ ਹੋ ਰਹੀਆਂ ਸੀਆਂ ਪਰ ਆਪਾਂ ਨੂੰ ਤੱਕ ਦੀਆਂ ਛੁੱਟੀਆਂ
ਛੁੱਟੀਆਂ ਡੇਲੀ ਅਪਡਾਊਨ ਕਰਨਣੀ ਪੈਂਦੀ ਹੈਸ ਸੰਡੇ ਨੂੰ ਛੁੱਟੀ ਹੁੰਦੀ ਹੈ ਇੱਕ
ਸੰਡੇ ਸੰਡੇ ਬੰਦਾ ਕਿੱਥੇ ਘੁੰਮਿਆ ਹੁੰਦਾ ਬਸ
ਨਾਲੇ ਕਹਿੰਦੇ ਰਿਕਸ਼ਾ ਹਟੂਗੀ ਰਿਕਸ਼ਾ ਆਈ ਜਾਂਦੀ ਆ। ਫੇਰ ਵੀ ਨਾਲੇ ਉਹਦੀ ਜਗ੍ਹਾ ਮੈ ਗਏ।
ਉਹ ਇੱਕ ਮਹੀਨਾ ਲਾ ਕੇ ਫੇਰ ਹਟੂਗੀ ਨਾ ਮੈਡਮ ਨੂੰ ਪੂਰਾ ਸਮਝਾ ਕੇ ਬੱਚਿਆਂ ਦਾ ਕਿਸ ਕੀ ਚੱਲ ਰਿ ਫੀਸ ਦੇ ਕੰਸੈਪਟ ਦੱਸ ਕੇ ਸਾਰਾ ਕਰਕੇ ਫੇਰ ਹਟੂਗੀ ਹੂੰ। ਹਾਂਜੀ ਫੇਰ ਐਂ ਤਾਂ ਇੱਕਦਮ ਵਿਚਚਾਰੀ ਤੇ ਇੰਨਾ ਪ੍ਰੈਸ਼ਰ ਪੈ ਨੀ ਨਾ ਜਾਂਦਾ ਉਹ ਆ ਕੇ ਕੀ ਕਰੂਗੀ ਫੀਸ ਤਾਂ ਦੇਖ
ਹਾਂ ਤੇ ਜਿਹੜੀ ਪਿੰਕੀ ਐ।
ਹੂੰ ਉਹ ਵੀ ਮੈਨੂੰ ਲੱਗਦਾ ਹੱਟ ਜਾਊਗੀ ਇਸੇ ਮਹੀਨੇ 'ਚ ਤੇ ਨਵੀਂ ਮੈਡਮ ਕਿੰਨੀ ਘੈਂਟਾ ਹੈਨਾ। ਹੈਲੋ
ਹੈਲੋ ਹੈਲੋ
ਮ ਨਵੀ ਮੈਡਮ ਕਿੰਨੀ ਘੈਂਟਾ ਹਨਾ।
ਹਾਂ ਹੁਣ ਆਈ ਆ ਪਹਿਲਾਂ ਨੀ ਆ ਰਹੀ ਸੀ। ਹਾਂਜੀ ਦੀਦੀ ਆ ਰਹੀ ਆਵਾਜ਼ ਹਾਂ ਦੀ
ਹੈਲੋ ਆਵਾਜ਼ ਆ ਰਹੀ ਆ।
ਹਾਂ ਮੈਨੂੰ ਸਾਰੀ ਆ।
ਠੀਕ ਆ।
ਹੂੰ ਉਹ ਦੀਦੀ ਨਵੀਂ ਮੈਡਮ ਕਿੰਨੀ ਘੈਂਟ ਹਨਾ।
ਸਲੋਨੀ ਮੈਮ
ਤਿਲੋਨੀ ਹੈ ਉਸਾ ਨਾਮ
ਹਾਂ
ਅੱਛਾ ਬੜੀ ਘੈਂਟਾ ਹਨਾ ਕਿਊਟ ਜੀ ਛੋਟੀ ਜਿ ਕਿੰਨੇ ਪਿਆਰ ਨਾਲ ਬੋਲਾ ਹਮ ਦੀਕਸ਼ਾ ਮੈਡਮ ਤੇ ਤਾਂ ਉਹ ਜ਼ਿਆਦਾ ਸਾਉ ਹਨਾ।
ਜਿਆਦਾ ਸਾਉ ਆ
ਹਮ ਕੈਟ ਤਾਂ ਬਹੁਤਾ।
ਬਹੁਤ ਵਧੀਆ ਹੋ ਕੀ ਕਹਿੰਦੇ ਮੈਂ ਤੈਨੂੰ ਨਾ ਇੱਕ ਗੱਲ ਦੱਸਣੀਗੀ।
ਹਮ ਅ।
ਕੋਈ ਨੀ ਮੈਂ ਕਰਦੀ ਹਾਂ ਕਾਲ ਫੇਰ ਮੈਂ ਦੱਸਦੀ ਹ ਦਿਨ।
ਠੀਕ ਆ ਦੀ। ਕਰ ਲਓ ਤੁਸੀਂ ਕਰਲਓ ਹੁਣ ਓਕੇ ਓਕੇ।